ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ -ਹਾਂਜੀ, ਵਧੀਆ ਜੀ ਤੁਸੀਂ ਸੁਣਾਓ।
ਵਧੀਆ
ਘਰ ਪਰਿਵਾਰ, ਸਭ ਠੀਕ ਨੇ ਬੱਚੇ?
ਤੁਸੀਂ ਦੱਸੋ ਤੁਹਾਡੇ ਸਭ ਠੀਕ ਨੇ, ਕੀ ਕਰ ਰਹੇ?
ਬਸ, ਅਸੀਂ ਨਾਸ਼ਤਾ ਕਰਕੇ, ਲੰਚ ਕਰਕੇ ਹਟੇ ਸੀ ਹੁਣ ਚਾਹ ਪੀਂਦੇ ਪਏ ਆ। ਤੁਸੀਂ ਕੀ ਕਰ ਰਹੇ ਹੋ? ਅਸੀਂ ਅੱਜ ਬਣਾਏ ਸੀ ਆਲੂ ਪੂੜੀਆਂ
ਔਹੋ ਅੱਜ ਤੇ ਮੈਂ ਵੀ, ਆਲੂ ਪੁੜੀਆਂ ਬਣਾਈਆ ਸੇਮ
ਹੋਰ, ਸੇਮ ਹੋ ਗਿਆ। ਅਸੀਂ ਤੇ, ਆਲੂ ਬੋਆਇਲ ਕਰਕੇ ਬਣਾਏ ਆ, ਟਮਾਟਰ ਦੀ ਗ੍ਰੇਵੀ ਬਣਾ ਕੇ
ਟਮਾਟਰ ਦੀ ਗਰੇਵੀ ਬਣਾ ਕੇ ਬੋਆਇਲ ਕਰਕੇ ਬਣਾਏ ਆ। ਪਸੰਦ ਇਹੀ ਕਰਦੇ ਨਾ, ਹਾਂ ਬੱਚੇ ਖਾਵੇ ਖ਼ੁਸ਼ ਹੋ ਕੇ ਨਾਲ ਮੈਂ ਬਣਾਈ ਪੁਦੀਨੇ ਦੀ ਚਟਨੀ, ਅੰਬੀ ਪਾ ਕ
ਹਾਂਜੀ। ਹਾਂਜੀ, ਅਸੀਂ ਚਟਨੀ ਨਹੀਂ ਬਣਾਈ, ਅਸੀਂ ਪਿਆਜ਼ ਅਤੇ ਮਸਾਲਾ ਮਿਕਸ ਕਰ ਕੇ, ਉਹ ਖਾਧੇ ਨਾਲ, ਅੰਬ ਦੇ ਅਚ ਅਚਾਰ ਹੁੰਦੇ ਨਾ। ਹਾਂਜੀ ਬਹੁਤ ਟੇਸਟੀ ਲੱਗਦੀਆਂ ਮੈਂ ਕਿਹਾ ਚੱਲ, ਹਾਂਜੀ ਮੈਂ ਕਿਹਾ ਚਲੋ, ਅੱਜ ਸੰਡੇ ਘੁੰਮਿਆ, ਨਾਲੇ ਬੱਚਿਆਂ ਦੀ ਅੱਜ ਲਾਸਟ ਛੁੱਟੀ ਸੀ। ਮੰਡੇ ਤੋਂ ਬੱਚਿਆਂ ਨੇ, ਸਕੂਲ ਜਾਣਾ ਮੈਂ ਕਿਹਾ, ਚਲੋ ਅੱਜ ਆਲੂ
ਹਾਂਜੀ- ਹਾਂਜੀ ਮੈਂ ਵੀ ਤਾਂ ਹੀ ਬਣਾਏ ਸੀ ਮੈਂ ਕਿਹਾ ਚੱਲ
ਹਾਂਜੀ ਹੋਰ ਸੁਣਾਓ ਮੈਂ ਤੁਹਾਡਾ ਸਟੇਟਸ ਦੇਖ ਅਸੀ ਤੁਸੀਂ ਬੜਾ ਸੋਹਣਾ ਸੂਟ ਪਾਇਆ ਦਾ ਔਨਲਾਈਨ ਲੈਂਦੇ ਓ। ਕਿ ਔਫਲਾਈਨ ਸ਼ੋਪਿੰਗ ਕਰਦੇ ਹੋ ਤੁਸੀਂ
ਤੇ ਮੈਂ ਔਫਲਾਈਨ ਨੀ ਕਰਨੀ ਆ ਔਨਲਾਈਨ ਤੋਂ ਬਸ ਔਖਾ ਹੀ ਲੱਗਦਾ ਥੋੜਾ ਜਿਹਾ ਮਤਲਬ ਸਹੀ ਕੱਪੜਾ ਨਾ ਆਏ ਕਈ ਵਾਰੀ
ਹਾਂਜੀ-ਹਾਂਜੀ।
ਕਲਾਈਨ ਤੇ ਬੰਦਾ ਖੁਦ ਦੇਖ ਕੇ ਲੈ ਲੈਂਦਾ ਵੇ।
ਹਾਂਜੀ-ਹਾਂਜੀ ਨਈ ਬੌਹਤ ਸੋਹਣਾ ਲੱਗ ਰੇਆ ਸੀ, ਮੈਂ ਕੇਆ ਪੁੱਛ ਪੁੱਛਣੀ ਆ ਉਹਨਾਂ ਨੂੰ ਮੈਂ ਕਿਹਾ ਪੁੱਛਣੀ ਆ ਬਈ ਬਹੁਤ ਪਿਆ ਵਧੀਆ ਲੱਗ ਰਿਹਾ। ਕਿੱਥੋਂ ਲਿਤਾ ਇਹ ਆਨਲਾਈਨ ਮੰਗਵਾਇਆ ਐ।
ਨਹੀਂ-ਨਹੀਂ, ਔਨਲਾਈਨ ਨੀ, ਔਫਲਾਈਨ ਈ ਕਰਨੀ ਮੈਂ ਜ਼ਿਆਦਾਤਰ ਸ਼ੋਪਿੰਗ। ਔਨਲਾਈਨ ਕਰਨੇ ਵੀ ਬਲ, ਉਹ ਅੱਛਾ ਵੀ ਲੱਗਦਾ ਕੱਪੜਾ ਕਈ ਵਾਰੀ। ਪਰ ਜੋ ਜ਼ਿਆਦਾ ਵਧੀਆ ਸੂਟ ਉਹ ਮੈਂ ਔਫਲਾਈਨ ਈ ਲੈਨੀਂ ਆ।
ਹਾਂਜੀ-ਹਾਂਜੀ, ਠੀਕ ਏ। ਚਲੋ ਉਹ
ਜੇ ਪਸੰਦ ਆਗਿਆ
ਹਾਂਜੀ-ਹਾਂਜੀ, ਵੈਸੇ ਔਫਲਾਈਨ ਜ਼ਿਆਦਾ ਬੈਸਟ ਲੱਗਦਾ ਏ। ਕੱਪੜੇ ਦੇ ਮਾਮਲੇ 'ਚ
ਕੱਪੜਾ ਦੇਖ ਕੇ ਬੰਦਾ ਲੈ-ਲੈਂਦਾ ਨਾ, ਬਈ ਕਿਵੇਂ ਦਾ ਕੱਪੜਾ ਆ, ਕਿਵੇਂ ਦਾ ਨਹੀਂ ਔਫਲਾ, ਔਨਲਾਈਨ 'ਚ ਕੱਪੜਾ ਕਈ ਵਾਰ ਖ਼ਰਾਬ ਆ ਜਾਂਦਾ ਵੇ।
ਹਾਂਜੀ-ਹਾਂਜੀ, ਉਹ ਓਨਲਾਈਨ 'ਚ ਐ ਕਿ ਅਸੀਂ ਲੈਸ ਨੀ ਕਰਾ ਸਕ ਦੇ, ਜੋ ਕਿ। ਸਪਰਾਈਜ਼ ਹੈ। ਅਸੀਂ ਉਹੀ ਵੀ ਪੇ ਕਰਦੇ ਹਾਂ। ਤੇ ਔਫਲਾਈਨ 'ਚ। ਇੱਦਾਂ ਹੁੰਦਾ ਕਿ, ਆਪਾਂ ਕੁਛ ਕਟਵਾ ਹੀ ਲੈਂਦੇ ਹਾਂ, ਕਹਿ ਕੁ ਕੇ।
ਕੁਵਾ ਕੇ ਮਤਲਬ, ਕਹ ਦੇਣੇ ਹਾਂ। ਵੀ ਥੋੜਾੱ ਕਟ।
ਹਾਂਜੀ- ਹਾਂਜੀ, ਤੇ ਸੈਟਿਸਫੈਕਸ਼ਨ ਵੀ ਹੁੰਦੀ ਹੈ, ਬਈ ਅਸੀਂ ਕੱਪੜਾ ਦੇਖ। ਐ ਖੁਦ
ਹਾਂ ਮਤਲਬ ਇੱਕ ਵਾਰ ਮਨ ਨੂੰ ਤਸੱਲੀ ਹੋ ਜਾਂਦੀ ਐ, ਵੀ ਅੱਛਾ ਵਾ ਕੱਪੜਾ ਵੇਖ ਕੇ ਐਵੇਂ ਕਿੱਥੋਂ ਲੱ ਲੀਏ, ਖ਼ਰਾਬ ਆ ਜੇ ਕੱਪੜਾ।
ਹਾਂਜੀ-ਹਾਂਜੀ ਫੇਰ ਹਾਂਜੀ ਫੇਰ ਪੈਸੇ ਵੀ ਵੇਸਟ, ਟਾਈਮ ਵੀ ਵੇਸਟ, ਹਨਾ ਇਕ ਤੇ, ਔਡਰਾਂ ਨੂੰ ਕਿੰਨੇ ਸੱਤ ਅੱਠ ਦਿਨ ਲੱਗ ਜਾਂਦੇ ਐ, ਹਾਂਜੀ ਫੇਰ ਜਦੋਂ ਤੋਂ ਆਏ ਤੇ ਫੇਰ ਨਾ ਕੁਛ ਪਸੰਦ ਆਏ ਤੇ, ਕੋਈ ਫੰਕਸ਼ਨ ਹੋਏ ਤੇ ਕਿੰਨਾ ਮੁਸ਼ਕਿਲ
ਹਾਂ-ਹਾਂ ਐੲ ਤੇ ਆ, ਹਾਂਜੀ-ਹਾਂਜੀ ਤੁਸੀਂ ਕੱਪੜੇ ਵੀ ਸੀ ਲੈਂਦੇ ਓ
ਹਾਂ ਨਈ ਅਸੀਂ ਕੱਪੜੇ ਨਈ ਸੀ ਲੈਂਦੇ, ਮੈਂ ਅਸੀਂ ਕੱਪੜਿਆਂ ਉੱਤੇ ਕਢਾਈ ਕੱਢ ਲੈਂਦੇ ਆ ਮਾੜੀ ਮੋਟੀ ਸੂਟ ਲੈ ਕੇ, ਉਹਦੇ ਉੱਤੇ ਮਾੜਾ ਮੋਟਾ ਕੱਢ ਲਈ ਦਾ ਅ ਹਾਂਜੀ, ਬਸ ਓਹੀ ਕਰ ਲੈਂਦੇ ਆ, ਬਾਕੀ ਕੀ ਕੁਛ, ਉਹ ਬਣਾ ਲੈਂਦੇ ਆ ਸਵੈਟਰ, ਸੂਟਰ ਬਣਾ ਲੈਂਦੇ ਆ
ਮੈਂ ਵੀ ਸਟਿਚਿੰਗ ਵਗੈਰਾ ਕਰ ਲੈਂਦੀ ਆ, ਕੱਪੜੇ, ਕੁਪੜੇ ਸੀ ਲੈਂਦੀ ਆ, ਸੂਟ ਹਾਂਜੀ ਸੂਟ ਸੀਅ ਲੰਨੇ ਆ
ਉਂਜ ਵਦੀਆ ਗੱਲ ਏ ਫੇਰ ਤੇ। ਅੱਜ-ਕੱਲ ਬੋਤ ਦਿੱਕਤ ਹੁੰਦੀ ਏ ਸੂਟ ਕਿਸੀ ਨੂੰ ਸੀਪਨੇ ਦੋ ਮੈਂ ਸੂਟ ਦਿੱਤੇ ਕਿਸੇ ਨੂੰ ਸਿਪਨੇ, ਮਹੀਨੇ ਬਾਅਦ ਸੂਟ ਆਏ ਮੇਰੇ
ਹਾਂ ਉਹੀ ਤੇ ਨਾ ਫੇਰ ਉਹ ਬੰਦਾ ਲਟਕਾ ਦਿੰਦੇ ਨੇ ਟੇਲਰਾਂ ਦੇ ਉਹਦੇ ਆਪਣਾ ਖੁਦ ਸੀ ਲੋੋ ਤੇ, ਉਹ ਫੇਰ ਵਧੀਆ ਵੇ
ਹਾਂਜੀ ਬੰਦੇ ਨੇ ਕਿਥੇ ਐਟੇ ਏ ਟੈਮ ਪਾਣਾ ਹੋਏ, ਫਟਾ ਫਟ ਬੰਦਾ ਖੁਦ ਸਟਿਚ ਕਰਕੇ ਪਾ ਲੈਂਦਾ ਬੋਤ ਅੱਛੀ ਬਾਤ ਤੇ ਗੱਲ ਐ, ਆਣਾ ਚਾਹੀਦਾ ਸਟਿਚ ਕਰਨਾ ਵੀ, ਓਹੀ ਓ ਤੇ ਮੈਂ ਵੀ ਹੁਨ ਸੋਚਦੀ ਆਂ ਕੀ ਸਿੱਖ ਲਵਾਂ, ਬੋਤ ਔਖਾ ਹੁੰਦਾ ਮੇਨੂੰ।
ਹਾਂਜੀ ਸਿੱਖਨਾ ਚਾਈਦਾ ਵਾ ਸਾਰੇਆਂ ਨੂੰ।
ਕਈ ਵਾਰੀ ਤੇ ਮੈਂ ਰੇਡੀਮੇਡ ਈ ਲੱ ਲੰਨੀ ਆਂ, ਕੁੜਤੀ ਵ ਵਗੈਰਾ ਕੋਈ ਏਦਾਂ ਬਈ ਸਿ ਸਿਲਾਨ ਕਿਸੀ ਨੇ ਐਟ ਏ ਟਾਈਮ ਸਿਲ ਕੇ ਨੀ ਦੇਨਾ।
ਹਾਂਜੀ-ਹਾਂਜੀ।
ਤੁਸੀਂ ਸਗੋਂ ਖੁੱਦ ਸੀ ਲੈਂਦੇ ਓ ਵਦੀਆ ਹੈਗਾ ਐ, ਮੇਰਾ ਵੀ ਇੱਕ ਅੱਦਾ ਸੀ ਦੇਨਾ। ਮੈਂ ਤਾਨੂੰ ਦੇ ਜਾਂਗੀ
ਹਾਂਜੀ ਕੋਈ ਨੀ ਮੈਂ ਆਵਾਂਗੀ ਨਾ ਫਿਰ ਮੈਂ ਤੁਹਾਨੂੰ ਦੇ ਕੇ ਜਾਵਾਂਗੇ ਤੁਸੀਂ ਡਿਜ਼ਾਇਨ ਵੀ ਬੜੇ ਸੋਹਣੇ ਪਾ ਲੈਂਦੇ ਹੋ ਸੂਟਾਂ ਤੇ ਸੋ ਬਹੁਤ ਸੋਹਣਾ ਲੱਗ ਰਿਹਾ ਸੀ ਅੱਛਾ ਖੁਦ ਹੀ ਸਟਿਚ ਕੀਤਾ ਤੁਸੀਂ
ਹਾਂਜੀ- ਹਾਂਜੀ ਖੁਦ ਹੀ ਪਾਇਆ ਸੀ ਤੇਹੋਰ
ਇਹ ਕਿਸੇ ਹੋਰ ਦੇ ਵੀ ਸਟਿਚ ਕਰਦੇ
ਮਤਲਬ ਕਿਸੇ ਦੇ ਸੀ ਵੀ ਦਿੰਨਦੇ ਹਾਂ ਆਪਣੇ ਵੀ ਸੀ ਕੇ ਪਾ ਲੈਂਦੇ ਹਾਂ।
ਹਾਂਜੀ- ਹਾਂਜੀ ਚਲੋ ਵਧੀਆ ਗੱਲ ਹੈ ਬੰਦੇ ਨੂੰ ਹੁਨਰ ਹੋਣਾ ਚਾਹੀਦਾ।
ਹਾਂਜੀ- ਹਾਂਜੀ
ਹੋਰ ਤੁਹਾਡੇ ਉੱਥੇ ਮੌਸਮ ਕਿੱਦਾਂ ਦਾ ਚੱਲ ਰਿਹਾ ਅੱਜ ਕਲ ਫਿਰ
ਵਧਿਆ ਹੈਗਾ ਹੈ। ਬਹੁਤ ਅੱਛਾ ਲੱਗ ਰਹਾ ਇੱਥੇ ਐਂ ਠੰਡੀ- ਠੰਡੀ ਹਵਾ ਚੱਲ ਰਹੀ ਹੈ ਇੱਥੇ
ਅੱਛਾ ਫੇਰ ਤੇ ਵਧੀਆ ਨਜ਼ਾਰੇ ਲੈ ਰਹੇ ਹੋ ਤੁਸੀਂ
ਹਾਂਜੀ- ਹਾਂਜੀ ਬਸ ਹੁਣ ਹਾਂ ਨਹੀਂ ਇੱਥੇ ਤਾਂ ਬਹੁਤ ਅੱਛਾ ਮੌਸਮ ਹੈ ਮਤਲਬ ਬੱਚੇ ਇੰਜੋਏ ਕਰ ਰਹੇ ਨੇ ਚਲੋ ਮੰਮਾ ਬਾਹਰ ਬੈਨੇ ਆ ਠੰਡੀ ਵਾਹ 'ਚ ਬੈਟਬੋਲ ਵਗੈਰਾ ਖੇਲ ਰਹੇ ਨੇ ਬੱਚੇ
ਹਾਂਜੀ- ਹਾਂਜੀ ਜ਼ਰੂਰ ਬਵੋ ਤੁਸੀਂ ਬੱਚੇ ਬੱਚਿਆਂ ਦੇ ਕੋਲ ਬਹਿਣਾ ਚਾਹੀਦਾ। ਬੱਚੇ ਵੀ ਤਦ ਹੀ ਬੈਨ ਦੇ ਨੇ ਜਦੋਂ ਮਾਂ ਅਸੀਂ ਬਵਾਂਗੇ ਤੇ ਬੱਚਿਆਂ ਨੇ ਬਹਿਣਾ
ਉਹੀ ਬੱਚੇ ਬਾਰ- ਬਾਰ ਕਹਿੰਦੇ ਮੰਮਾ ਚਲੋ ਬਾਹਰ, ਮੰਮਾ ਚਲੋ ਬਾਹਰ
ਨਈ ਨਈ ਬੱਚਿਆਂ ਨਾਲ ਬੱਚਿਆਂ ਨੂੰ ਪਾਰਕ ਪੂਰਕ ਵੀ ਲੈ ਕੇ ਕੇ ਜਾਂਦੇ ਹੋਵੋਗੇ ਸ਼ਾਮੀ ਘੁਮਾਨ ਫਰਾਨ ਹਾਂਜੀ-ਹਾਂਜੀ- ਹਾਂਜੀ- ਹਾਂਜੀ ਵਧੀਆ ਗੱਲ ਹੈ ਜਾਣਾ ਚਾਹੀਦਾ ਸੰਡੇ ਨੂੰ ਤੇ ਵੈਸੇ ਹੀ ਬੱਚਿਆਂ ਨੂੰ ਘੁਮਾਨਣਾ ਫਰਾਣਾ ਚਾਹੀਦਾ ਹੈ। ਹਾਂਜੀ ਹਾਂਜੀ ਨਹੀਂ ਹਾਂਜੀ ਉਹ ਖੁੱਲੀ ਜਗਾ ਹੈ ਨਾਲੇ ਵਧੀ ਵਧੀਆ ਲੱਗਦਾ ਉਥੇ ਪਹਾੜ ਨੇ ਓਹੀ ਨਾ ਛੁੱਟੀਆਂ 'ਚ ਬਚੇ ਬਚੇ ਨਾਨੀ ਘਰ ਨੀ ਗਏ ਇਸ ਵਾਰ ਸਾਡੇ ਬੱਚੇ ਵੀ ਨੀ ਗਏ ਨਾਨੀ ਘਾਰ-ਘਾਰ ਹੀ ਹਾਂਜੀ ਚਲੋ ਵਧੀਆ ਛੁ
ਕੋਈ ਨ ਮੈਂ ਕਿਹਾ ਜੇ ਬੱਚੇ ਨਾਨਕੇ ਨੀ ਗਏ ਤੇ ਚੱਲ ਇੱਥੇ ਘੁਮਾ ਲੈਂਦੇ ਆ ਕਿਤੇ ਦਰਬਾਰ ਸਾਹਿਬ ਚਲੇ ਜਾਂਦੇ ਦਰਬਾਰ ਦਰਬਾਰ ਸਾਹਿਬ ਜਾਣਾ ਸੀ ਉਹਦੇ ਦਰਸ਼ਨ ਮੇਲਾਂ ਕਰਾ ਲਿਆਵਾਂ ਬੱਚਿਆਂ ਨੂੰ
ਗਏ ਨੀ ਦਰਬਾਰ ਸਾਹਿਬ ਤੁਸੀਂ
ਅੰਬਰਸਰ ਸਲਾਹ ਬਣਾਈ ਦੀ ਜਾਣ ਦੀ ਹੋ ਕੇ ਆਵਾਂਗੇ ਦਰਬਾਰ ਸਾਹਿਬ ਬਹੁਤ ਅੱਛੀ ਜਗਾ ਹੈ ਦਰਬਾਰ ਸਾਹਿਬ ਤੇ
ਹਾਂਜੀ-ਹਾਂਜੀ ਅਸੀਂ ਵੀ ਅਸੀਂ ਵੀ ਖੁਦ ਸੋਚ ਰਹੇ ਹਾਂ ਥੋੜ੍ਹਾ ਜਿਹਾ ਮੌਸਮ ਠੀਕ ਕੋਏ ਬੱਚਿਆਂ ਨੂੰ ਦਰਬਾਰ ਸਾਹਿਬ ਲੈਕੇ ਜ
ਸਹੀ ਹੋ ਜਾਏ ਫੇਰ ਲੈ ਜਾਗੇ ਬੱਚਿਆਂ ਨੂੰ
ਹਾਂਜੀ ਬੱਚਿਆਂ ਨੂੰ ਕੋਈ ਮੂਵੀ ਮੂਵੀ ਵਿਖਾਓ ਅੱਜ ਕੱਲ ਕਹਿ ਰਹੇ ਹੋ ਜੱਟਾਂ ਮੂਵੀ ਲੱਗੀ।
ਵਧੀਆ ਤੁਸੀਂ ਸੁਣਾਓ ਬੱਚੇ ਕੀ ਕਰ ਰਹੇ।
ਬੱਚੇ ਬਸ ਸ਼ਰਾਰਤਾਂ ਟੀ ਵੀ ਦੇਖਦੇ ਨੇ ਬਹੁਤ
ਹਾਂ ਬੱਚਿਆਂ ਦਾ ਇਹ ਕੰਮ ਹੀ ਹੈਗੇ ਨੇ ਅੱਜ ਕੱਲ ਬੱਚੇ ਬਸ ਟੀ ਵੀ ਤੇ ਵੀ ਕੀ ਦੇਖਣਾ ਯੂ ਯੂਟਿਊਬ ਚਲਾ ਕੇ ਬਸ ਦੇਖਦੇ ਰਹਿਣਾ ਹੀ ਕੁਛ, ਕਦੇ ਕੋਈ ਦੇਖਣਾ ਕਦੇ ਕੁਛ ਦੇਖਣਾ ਐਨਾ ਨੇ
ਹਾਂਜੀ, ਹਾਂਜੀ
ਫੋਨਾ ਨੇ ਵੀ ਨਾਸ ਮਾਰਿਆ ਦਾ ਯੂਟਿਊਬ ਨਾਲ ਵੀ ਨਾਸ ਮਾਰਿਆ ਦਾ ਬੱਚਿਆਂ ਦਾ
ਹੋਰ- ਹੋਰ
ਨਈ ਅੱਛਾ ਵੀ ਵੇਖਣ ਨੂੰ ਵੀ ਮਿਲਦਾ ਕਿ ਇਹ ਨੀ ਕਿ ਅੱਛਾ ਨੀ ਮਿਲਦਾ ਵੇਖਣ ਨੂੰ ਅੱਖਾਂ ਅੱਛਾ ਵੀ ਹੈ ਤੇ ਬੁਰਾ ਵੀ ਵੀ ਹੈ ਸਾਰਾ ਕੁਛ ਹੈਗਾ ਉਹਨਾਂ ਚ
ਹਾਂਜੀ, ਹਾਂਜੀ ਇਹ ਤੇ ਹੈਗਾ ਹੈ ਉਹੀ ਹੈ ਨਾ ਜੇ ਕਿਸੇ ਨੇ ਕੋਈ ਕੰਮ ਦੀ ਚੀਜ਼ ਦੇਖਣੀ ਏ, ਪੜ੍ਹਾਈ ਕਰਨੀ ਏ ਉਹਦੇ ਵਾਸਤੇ ਤੇ ਬਹੁਤ ਅੱਛਾ ਹੈ। ਹਾਂਜੀ, ਹੁਣ ਮੇਰੀ ਗੁੜੀਆ ਐ ਮੈਂ ਟਿਊਸ਼ਨ ਨਹੀਂ ਰਖਵਾਈ ਦੀ ਮੈਥਸ ਵਗੈਰਾ ਕਰਨਾ ਹੁੰਦਾ ਯੂਟੀਿਊਬ ਤੋਂ ਕਰਦੀ ਹੈ।
ਹਾਂ ਨੀ ਅੱਛੀ ਗੱਲ ਹੈ। ਕਹਿ ਤੇ ਰਈਆ ਕੋਈ, ਕੋਈ ਵਧੀਆ ਯੂਜ ਕਰਦਾ ਉਹਨੂੰ ਤੇ ਕਈ ਐਵੇਂ ਵੀ ਯੂਜ ਕਰਦੇ ਨੇ ਬੱਚੇ
ਟਾਏ ਉਹ ਗੇਮਾਂ ਵੀ ਖੇਲਦਾ ਹੈ। ਉਹ ਗ਼ਲਤ ਯੂਜ ਕਰਦਾ ਹੈ ਉਹ
ਹਾਂ ਉਹੀ ਨਾ ਸਾਡੇ ਵੀ ਆਈ ਬੱਚੇ ਨੇ ਇੱਕ, ਇੱਕ ਬੱਚਾ ਪੜ੍ਹੇਗਾ ਇੱਕ ਬੱਚਾ ਵੱਲ ਉਹ ਯੂਟਿਊਬ ਵੀ ਚੱਲਦਾ ਰਹੇਗਾ ਉਹਨਾਂ ਦਾ
ਜੀ ਹਾਂਜੀ ਬਸ ਸਾਡੇ ਵੀ ਏਦਾਂ ਇੰਨੇ ਬੱਚੇ ਬੱਚੇ ਸੁਣਦੇ ਨੀ ਹੈਗੇ ਨਾ ਸਾਰਾ ਦਿਨ ਫੋਨ ਚਲਾਉਦੇ ਅੱਖਾਂ ਤੇ ਵੀ ਕਿੰਨਾ ਇਫੈਕਟ ਪੈਂਦਾ ਏ ਫੋਨ ਜ਼ਿਆਦਾ ਚਲਾਉਣ ਨਾਲ
ਬਹੁਤ ਬੁਰਾ ਹਾਲ ਹੁੰਦਾ ਅੱਖਾਂ ਨਾਲ
ਉਹੀ ਉਹਨਾਂ ਬੱਚਿਆਂ ਨੂੰ ਕਿੰਨੇ ਤੇ ਐਨਕ ਲੱਗ ਗਈ ਹੈ ਕਿੰਨੇ ਬੱਚਿਆਂ ਨੂੰ
ਹਾਂ ਬਹੁਤ ਬੁਰਾ ਹਾਲ ਆ ਬੱਚਿਆਂ ਦਾ ਤਾਂ ਡਾਕਟਰ ਮਨਾ ਕਰੇਗੇ ਤਾਂ ਵੀ ਨਹੀਂ ਰਹਿੰਦੇ਼। ਤਾਂ ਵੀ ਦੇਖਣਾ ਹੀ ਦੇਖਣਾ ਥੋੜ੍ਹੀ ਦੇਰ ਵੇਲੇ ਬਹਿਣਗੇ। ਚਲੋ ਫੋਨ ਥੋੜੇ ਦੇਰ ਵੇਲੇ
ਹਾਂਜੀ, ਹਾਂਜੀ ਬਸ ਨਾਲੇ ਕੁਛ ਛੁੱਟੀਆਂ ਵੀ ਨੇ ਨਾ, ਉਹਨਾਂ ਦਾ ਧਿਆਨ ਹੀ ਫੋਨ ਵੱਲ ਜਾ ਰਿਹਾ।
ਪੜ੍ਹਾਈ ਵੱਲ ਤੇ ਧਿਆਨ ਘਟ ਜਾਂਦਾ ਪਇਆ ਇਹਨਾਂ ਦਾ
ਹਾਂਜੀ, ਹਾਂਜੀ ਹੁਣ ਸਕੂਲ ਖੁੱਲਣਗੇ ਤੇ ਆਪਣਾ ਪੜ੍ਹਾਈ ਕੰਟੀਨਿਊ ਕਰਨਗੇ। ਹਾਂਜੀ ਫੇਰ ਸਕੂਲੋਂ ਆਉਣਗੇ ਆ ਕੇ ਥਕ ਕੇ ਸੋ ਜਾਣਗੇ ਸ਼ਾਮੀ ਓਦਾਂ ਹੋਮਵਰਕ ਕਰਨਾ ਹੁੰਦਾ ਬੱਚਿਆਂ ਨੇ ਹਾਂਜੀ, ਹਾਂਜੀ ਫਿਰ ਰੂਟੀਨ ਬਣ ਜਾਏਗੀ। ਛੁੱਟੀਆਂ ਕਰਕੇ ਥੋੜੇ ਜਿਆਦਾ ਖ਼ਰਾਬ ਹੋਏਦੇ ਨੇ
ਹਾਂਜੀ।
ਚਲੋ ਵਧੀਆ ਹੋਰ ਸੁਣਾਓ?
ਹਾਂਜੀ, ਹਾਂਜੀ ਵਧੀਆ ਤੁਸੀਂ ਕੀ ਕਰਦੇ ਪਏ, ਕੀ ਬਣਾਇਆ ਫਿਰ, ਹੋਰ ਕੁਛ ਨੀ ਬਣਾਇਆ ਆਲੂ ਦੇ ਨਾਲ
ਨਾ ਬਸ ਇਹੀਓ ਬਣਾਏ ਸੀ ਆਲੂ ਪੂੜੀਆਂ ਹੀ ਬਣਾਏ ਸੀ। ਹੁਣ ਚਾਹ ਪੀਂਦੇ ਪਏ ਆ ਮੈਂ ਚਲੋ ਚਾਹ ਪੀ ਲੈਂਦੇ ਆ। ਚਾਹ ਦੇ ਨਾਲ ਬਿਸਕਿਟ ਬਸ ਬਿਸਕਿਟ ਹੀ ਖਾ ਲੈਂਦੇ ਹਾਂ ਹੁਨੇ ਤੇ ਇੰਨਾ ਹੈਵੀ ਨਾਸ਼ਤਾ ਲੰਚ ਕੀਤਾ ਏ
ਹੁ ਉਹੀ ਹੈ ਨਾ ਇਹ ਹੈਵੀ ਹੋ ਜਾਂਦਾ ਨਾ ਫਿਰ ਪੂੜੀਆਂ ਆਲੂ ਉੰਜ ਹੈਵੀ ਹੋ ਜਾਂਦਾ ਨਾ
ਹਾਂਜੀ, ਹਾਂਜੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛਣੀ ਆ ਕੋਈ ਨੀ ਮੈਂ ਵੀ ਫਿਰ ਔਫਲਾਈਨ ਹੀ ਮੰਗਵਾਵਾਂਗੀ। ਸੂਟ ਮੈਂ ਵੀ ਮੰਗਵਾਣੇ ਸੀ ਮੈਂ ਕਿਹਾ ਚੱਲ ਤੁਹਾਨੂੰ ਪੁੱਛਣੀ ਆ, ਹਾਂਜੀ। ਚਲੋ ਕੋਈ ਨਹੀਂ ਨਾਲੇ ਮੈਂ ਤੁਹਾਨੂੰ ਸੂਟ ਵੀ ਦੇ ਕੇ ਜਾਵਾਂਗੀ, ਸਟਿੱਚ ਕਰ ਦੇਣਾ ਮੇਰੇ ਹਾਂਜੀ। ਹਾਂਜੀ ਹੋਰ, ਹੋਰ ਕੀ ਮੈਂ ਤੁਹਾਨੂੰ ਦੇ ਜਾਵਗੀ, ਫਿਰ ਤੁਸੀਂ ਜਲਦੀ ਸੀ ਦੋਗੇ ਕਿ ਮਹੀਨਾ ਲਗਾਓਗੇ।
ਨਹੀਂ ਸੀਦਾਂਗੇ ਦ ਚਾਰ, ਪੰਜ, ਛੇ ਦਿਨ ਤਾਂ ਹੈ ਹੀ ਨੇ ਚਲੋ ਹਫ਼ਤਾ ਖੰਨ ਲੱਗ ਹੀ ਜਾਂਦਾ। ਕੋਈ ਨੀ ਹਫ਼ਤੇ ਚ ਸੀਦਾਂਗੇ।
ਹਾਂਜੀ, ਹਾਂਜੀ ਉਈਓ ਨਾ ਜਲਦੀ ਜਿਹੜਾ ਮੈਂ ਕਿਹਾ ਜਲ ਹਾਂਜੀ ਮੈਂ ਵੀ ਫਲਾਈਨ ਹੀ ਲਿਆ। ਆਗੀ।
ਹਾਂ ਗਰਮੀ ਟਾਈਮ ਵਿੱਚ ਕੱਪੜਾ ਹੋ ਜਾਏ ਨ ਵਧੀਆ ਜਿਹੜਾ ਡਿਜ਼ਾਇਨ ਵਗੈਰਾ ਪੈ ਜਾਏ।
ਹਾਂਜੀ, ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਫੇਰ ਹਾਂਜੀ ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਓਕੇ ਫੇਰ ਕਰਾਂਗੇ। ਠੀਕ ਹੈ ਓਕੇ। ਮੰਮਾ ਇਹ ਵੇਖੋਆ ਕਹਿੰਦਾ ਪਿਆ ਬਣਾਣਾ ਸ